ਪੈ। ਸਸ ਸ਼੍ਰੀ ਕਾਲ ਕੀ ਹਾਲ ਚੱਲ ਨੇ, ਹੋਰ ਕੀ ਕਰ ਰਏ ਸੀ। ਅੱਛਾ-ਅੱਛਾ ਕੀ ਬਣਾਇਆ।
ਮੈਂ ਆਲੂ ਸਬਜ਼ੀ ਬਣਾਈ। ਅੱਜ ਉਬਾਲ ਕੇ। ਆਲੂ ਉਬਾਲ ਕੇ, ਮਤਲਬ ਤਰੀ ਵਾਲੇ ਬਣਾਏ ਨੇ ਟਮਾਟਰ। ਕਲਬ ਲਾ ਕੇ ਹਾਂ, ਨਾਲ ਪੂੜੀਆਂ।
ਵਦੀਆ ਸੰਡੇ ਦਾ ਦਿਨ ਨਾ ਅੱਜ ਸਾਰੇ ਘਰ ਹੁੰਦੇ ਨੇ।
ਹੂੰ, ਬਸ ਫਿਰ ਮੈਂ ਕਿਆ ਅੱਜ ਏਹੀ ਬਣਾ ਲੈਣੀ ਆ ਨਾਲੇ ਖਾ ਲੈਂਦੇ ਨੇ ਖੁਸ਼ ਹੋ ਕੇ।
ਹਾਂਜੀ-ਹਾਂਜੀ ਵਦੀਆ ਗੱਲ ਐ, ਮੈਂ ਵੀ ਕਿਆ ਕਾਫ਼ੀ ਦਿਨ ਹੋ ਗਏ ਗੱਲ ਨੀ ਹੋਈ ਚਲੋ ਮੈਂ ਕੋਲ ਈ ਕਰ ਲਾਂ।
ਹੂੰ-ਹੂੰ, ਕੋਈ ਨਾ ਵਦੀਆ ਕਿ
ਹੋਰ ਫ੍ਰੀ ਸੀ ਨਾ ਤੁਸੀਂ, ਹਾਂਜੀ, ਹੋਰ ਮੌਸਮ ਕਿੱਦਾਂ ਦਾ ਉੱਧਰ਼।
ਮੌਸਮ ਇੱਥੇ ਤੇ ਬੱਦਲ ਬਣੇ ਦੇ ਮੀਹ ਆਯਾ ਆਇਆ ਵੀ ਐ ਮੈਂ ਬੰਦ ਹੋ ਗਿਆ।
ਹਾਂ, ਇਹ ਵੀ ਕੱਲ ਵੀ ਇਸ ਤਰਾਂ ਈ ਸੀ, ਪਹਿਲੇ ਬਾਰਿਸ਼ ਆਈ ਕਿੰਨਾ ਟਾਈਮ ਫੇਰ ਨਾਲ ਈ ਧੁੱਪ ਆ ਗਈ ਥੋੜੀ ਦੇਰ ਬਾਦ।
ਉਹ ਫੇਰ ਓਨੀ ਈ ਗਰਮੀ ਓ ਜਾਂਦੀ ਆ ਬਾਅਦ ਚੋਂ
ਹਾਂਜੀ-ਹਾਂਜੀ।
ਹੂੰ, ਵੈਦਰ ਦਾ ਕੋਈ ਪਤਾ ਨੀ ਲੱਗਦਾ ਅੱਜ
ਹੂੰ, ਬੜਾ ਈ ਬੇਕਾਰ ਹੋਇਆ ਦਾ ਏ, ਇੰਨੀ ਗਰਮੀ ਹੋਈ ਦੀ ਏ ਕੁੱ ਛ ਬਸ ਪਤਾ ਈ ਨੀ ਲੱਗਦਾ। ਹੋਰ ਹਾਂ ਹੁਣ ਹਾਂਜੀ, ਹਾਂਜੀ, ਹਾਂਜੀ। ਹਾਂਜੀ, ਮੈਂ ਪੁੱਛਣਾ ਸੀ ਤੁਆਡੇ ਕੋਲ ਅਹ ਤੁਸੀਂ ਜੇੜੇ ਬੱਚਿਆਂ ਨੂੰ ਅਪਣੇਂ ਕੱਪੜੇ ਪਵਾਂਦੇ ਓ, ਓਨਲਾਈਨ ਮੰਗਵਾਉਂਦੇ ਓ ਯਾ ਓਫਲਾਈਨ।
ਮੈਂ ਓਫ ਲਾਈਨ ਲੈਣੀ ਆ ਜੈ
ਅੱਛਾ, ਓਫਲਾਈਨ ਲੈਂਦੇ ਓ ਅੱਛਾ, ਮੈਂ ਕਿਆ ਪੁੱ ਪੁੱਛਾਂਗੀ ਕਾਫੀ ਵਦੀਆ ਹੁੰਦੇ ਨੇ ਮੈਂ ਕਿਆ ਸ਼ਇਦ ਓਨਲਾਈਨ ਪ੍ਰੈਫਰ ਕਰਦੇ ਨੇ। ਪੈਲਾ ਇਹਨੁ ਸਿੱਧਾ ਕਰਕੇ ਨਾ ਇਹ ਚੀਜ਼ ਤੇ ਲਓ ਜਿੱਥੇ ਫੋਲਡ ਕਰਨੀ ਆ, ਇਹ ਚੀਜ਼ ਤੇ ਲਾ ਕੇ ਫਿਰ ਗਲਾਂ ਸਿੱਧਾ ਆਯਾ ਹੁਣ, ਅੱਛਾ। ਹਾ, ਨਈ ਵਦੀਆ ਓਫਲਾਈਨ ਵਿਚ ਵੈਸੇ ਟਾਈਮ ਜੈਦਾ ਲੱਗਦਾ ਨਾ ਓਫਲਾਈਨ ਤੇ, ਤਾਂ ਕਰਕੇ ਬੰਦਾ ਕੈਂਦਾ ਚਲੋ ਓਨਲਾਈਨ ਈ ਮੰਗਵਾ ਲੈਣੇ ਆ।
ਹਾਂ, ਇਹ ਤਾਂ ਐ।
ਮੈਂ ਨਾ ਜਿਆਦਾਤਰ ਗਰੋਸਰੀ ਮੰਗਵਾਣੀ ਆ ਓਨਲਾਈਨ ਤੇ ਮੈਂ ਕਿਆ, ਚਲੋ, ਪੁੱਛਾਂਗੀ ਭੈਣ ਜੀ ਨੂੰ ਕਿੱਧਰੋਂ ਓਡਰ ਕਰਦੇ ਨੇ। ਓਫਲਾਈਨ ਈ ਲੈਂਦੇ ਓ। ਹੂੰ, ਠੀਕ। ਠੀਕ ਐ ਵਦੀਆ, ਹੋਰ ਐ ਜੇੜੇ ਤੁਸੀ ਸੂ ਸੂਟ ਸਟਿਚ ਕਰਦੇ ਓ ਤੁਸੀਂ?
ਹਾਂ, ਕਰ ਲੈਣੇ ਆ।
ਅੱਛਾ, ਅੱਛਾ ਜੇੜੇ ਉਹ ਪਿਛਲੇ ਤੁਸੀਂ ਵੀਡੀਓ ਪਾਈ ਦੀ ਸੀ ਨਾ ਡਰੈਸ ਦੀ, ਬੜੀ ਪਿਆਰੀ ਲੱਗ ਰਈ ਸੀ।
ਹੂੰ-ਹੂੰ, ਨਈ-ਨਈ ਮੈਂ ਖੁਦ ਈ ਸੀਤੀ ਸੀ ਉਹ ਤਾਂ।
ਪਿਆਰੀ ਸੀ, ਐਵੇਂ ਲੱਗ ਰਿਆ ਸੀ ਰੇਡੀਮੇਡ ਹੈਗੀ ਐ।
ਹੂੰ-ਹੂੰ। ਹੂੰ-ਹੂੰ, ਨਈ ਮੈਂ ਖੁਦ ਈ ਸੀਣੀ ਆ, ਮੇਰਾ ਤਾ
ਅੱਛਾ, ਵਦੀਆ ਏ।
ਸਾਫ਼ ਹੀ ਸੀ ਲੈਂਦੇ ਆ।
ਹਾਂ ਆਉਣਾ ਚਾਹੀਦਾ ਦੇਖੋ ਇੰਨੀਆਂ ਸਵਾਈਆਂ ਹੈਗੀਆਂ ਨੇ ਅੱਜ ਕੱਲ
ਬਾਹਰ ਵੀ ਕਿੱਥੇ ਦੇਈ ਏ, ਆਪ ਹੀ ਸੀ ਲਓ ਕਰਕੇ ਕੰਮ ਥੋੜਾ ਬਹੁਤ।
ਹਾਂ ਅੱਜ ਕਲ ਤਾਂ ਕੋਈ ਸੂਟ ਸੀਦਾ ਹੀ ਨਹੀਂ, ਪਹਿਲੇ ਤੇ ਕਿੰਨੀਆਂ ਘੱਟ ਸਵਾਈਆਂ ਹੁੰਦੀਆਂ ਸੀ।
ਆਹੋ ਅੱਜ ਕੱਲ੍ਹ ਤਾਂ ਸਾਰੇ ਖੁੱਦ ਸੀ ਲੈਣ ਵਧੀਆ ਜ਼ਿਆਦਾ ਵਧੀਆ ਲੱਗਦਾ ਆਪਣੇ ਸੀ
ਹੂੰ।
ਬਾਰ ਓ ਫਿਟਿੰਗ ਬਿਠਾਏ ਨਾ ਬਿਠਾਏ, ਅਪਣੇ-ਆਪ ਬੰਦਾ ਆਪੇ ਬਣਾ ਲੈਂਦਾ ਵੈਸੇ ਵਦੀਆ।
ਹੂੰ, ਨਾਲੇ ਦੇਖੋ ਬਾਰ ਆਪਾਂ ਕਿੰਨੇ-ਕਿੰਨੇ ਦਿਨ ਸਾਡੇ ਪਏ ਰਹਿੰਦੇ ਨੇ ਕੱਪੜੇ।
ਆਪਣੇ ਆਪ ਜਿਆਦਾ ਸੀ ਲੈਂਦਾ।
ਹੂ ਹੂ ਆਪਣਾ ਸੂਟ ਹੋਏਗਾ ਨਾ ਆਪਾਂ ਕਹਿੰਦੇ ਆ ਕਿ ਹਾਂ, ਏਹ ਪਾਣਾ ਏ ਆਪਾਂ ਚੱਲ ਸੀ ਲੈਣੇ ਆ।
ਹਾਂ, ਉਹ ਆਪ ਫਟਾਫਟ ਬਣਾਉਂਦਾ ਨਾ ਬੰਦਾ। ਫਟਾ ਫਟ ਪਾਵਾਂਗੇ ਸੀ ਕੇ, ਤੇ ਇੰਜ ਪਿਆ ਰਹਿੰਦਾ ਜੇ ਟੇਲਰਾਂ ਨੂੰ ਦਿਓ ਤੇ।
ਹੂੰ
ਟੇਲਰ, ਟੇਲਰ ਹੀ ਟਾਈਮ ਲੈ ਲੈਂਦੇ ਇੰਨਾ।
ਹੂ, ਟੇਲਰ ਵੀ ਏਨਾ ਏਨਾ ਟਾਈਮ ਲਗਾ ਦਿੰਦੇ ਨੇ, ਸੂਟ ਪਈ ਰੱਖਦੇ ਨੇ। ਆਪਾਂ ਵੀ ਭੁੱਲ ਜਾਂਦੇ ਆ ਕਿਸੇ ਟਾਈਮ ਤੇ। ਹਾਂ ਮੈਨੂੰ ਥੋੜ੍ਹੇ ਟਾਈਮ ਪਹਿਲੇ ਨਾ ਮੈਨੂੰ ਉਹਨਾਂ ਨੇ ਕਿਹਾ ਕਿ ਆਪਣਾ ਤੁਸੀਂ ਸੂਟ ਲੈ ਜਾਓ, ਮੈਂ ਕਿਹਾ ਮੇਰਾ ਕਿਹੜਾ ਸੂਟ ਸੀ। ਤੇ ਫੇਰ ਮੈਨੂੰ ਕਹਿੰਦੇ ਉਹ ਵਾਲਾ ਫੇਰ ਮੈਨੂੰ ਤਾਂ ਯਾਦ ਆਇਆ। ਕਿ ਹਾਂ ਸੱਚ ਮੇਰਾ ਤੇ ਉੱਥੇ ਸੂਟ ਪਿਆਦਾ ਹਮ ਨਹੀਂ ਆਉਣਾ ਚਾਹੀਦਾ ਕੰਮ ਨਾ
ਥੋੜਾ ਬਹੁਤ ਹਾਂ ਥੋੜਾ ਬਹੁਤ ਹੋਣਾ ਚਾਹੀਦਾ ਆਪਣੇ ਆਪ ਨੂੰ
ਚਾਹੇ ਆਪਣੇ ਜੋਗਾ ਹੀ ਆਪਣੇ ਜੋਗਾ ਹੀ ਆਪਾਂ
ਸਹੀ ਗੱਲ ਏ, ਆਪਣੇ ਜੋਗਾਂ ਬੰਦਾ ਮਾੜਾ ਮੋਟਾ ਆਪੇ ਸੀ ਲੇ ਕਿਸੇ ਦਾ ਮਤਲਬ ਇੰਤਜ਼ਾਰ ਤਾਂ ਨਹੀ ਕਰਨਾ ਬੰਦਾ ਕੋਈ ਸੀ ਕੇ ਦੇਗਾ।
ਹਾਂ ਇਹ ਤੇ ਹੈ ਨਹੀਂ ਵਧੀਆ ਗੱਲ ਕੋਈ ਕੋਈ ਗੱਲ ਨੀ ਮੇਰੇ ਵੀ ਸੀ ਦੇਨਾ।
ਹਾਂ ਕੋਈ ਨੀ ਸੀਧ
ਹਮ ਮੈਂ ਵੀ ਵੈਸੇ ਉਹ ਕੰਮ ਕਰ ਲੈਦੀ ਆ ਜਿਹੜੇ ਸੂਟ ਵਗੈਰਾ ਕੱਢਦੇ ਆ ਨਾ ਉਹ ਮੈਂ ਕਰ ਲੈਂਦੀ ਹਾਂ।
ਅੱਛਾ ਕਟਿੰਗ ਵਗੈਰਾ।
ਨਹੀਂ, ਨਹੀਂ, ਨਹੀਂ ਜਿਹੜੇ ਹੈ ਅਹ ਕੀ ਕਹਿੰਦੇ ਨੇ ਉਹਨੂੰ ਡਿਜ਼ਾਇਨ ਵਗੈਰਾ ਬਣਾਦੇ ਆ ਹਾਂ, ਹਾਂ ਹਮ ਐਬਰੋਇਡਰੀ ਕਰ ਲੈਂਦੇ ਹਾਂ ਸੂਟ ਕਦੇ ਪਰ ਨਾ ਸੀਨੇ ਨੀ ਆਉਂਦੇ ਮੈਨੂੰ
ਅੱਛਾ ਕੋਈ ਨਹੀਂ ਸੀ ਮੈਂ ਦੇਆਂਗੀ।
ਹਾਂ ਮੈਂ ਕਿਹਾ ਕੋਈ ਗੱਲ ਨੀ। ਮੈਂ ਹਮ ਮੈਂ ਕਆ ਪੁੱਛਾ ਗੀ ਥੋੜੇ ਦਿਨ ਨਾ ਪਹਿਲੇ ਤੁਸੀਂ ਸ਼ਾਇਦ ਸਟੇਟਸ ਵੀ ਲਗਾਏ ਦੇ ਕਿਸੇ ਦੇ ਵਿਆਹ ਤੇ ਗਏ ਦੇ ਸੀ, ਤੇ ਮੈਂ ਉਦੋਂ ਦੀ ਮੈਂ ਕਹਿ ਰਹੀ ਸੀ ਮੈਂ ਘਰ ਚ ਫੋਨ ਕਰਾਂਗੀ ਕੱਲ ਕਰਾਂਗੀ ਮੈਨੂੰ ਟਾਈਮ ਹੀ ਨਹੀ ਲੱਗਦਾ।
ਟਾਈਮ ਲੱਗਿਆ ਵਧੀਆ ਟਾਈਮ ਲੱਗਿਆ ਥੋੜਾ ਬੰਦਾ ਗੱਲ ਹੋ ਗਈ ਆ।
ਹਮ ਨਾ ਦੇਖੋ ਗੱਲ ਹੁਣ ਲੱਗਦਾ ਨਾ ਆਪਾਂ ਕੀ ਕਹਿ ਰਹੇ ਆ। ਵਧੀਆ ਮੈਂ ਵੀ ਸਵੈਟਰ ਵਗੈਰਾ ਵੀ ਬਣਾ ਲੈਨੀ ਹਾ। ਮੈਂ ਪਾਇਆ ਹੋਇਆ ਸੀ ਕੱਲ ਸਟੇਟਸ ਸ਼ਾਇਦ ਤੁਸੀਂ ਦੇਖਿਆ ਨੀ।
ਸ਼ਾਇਦ ਹੋ ਸਕਦਾ ਮੈਂ, ਮੈਂ ਵੀ ਸੀ ਲੈਨੀ ਆ ਹੁਣ ਤੇ ਕਰੋਸ਼ੇ ਵਗੈਰਾ ਮੈਂ ਵੀ ਚਲਾ ਲੈਨੀ ਹਾ। ਕਰੋਸ਼ੀ ਜੈਕਟ ਵਗੈਰਾ ਬਣਾਨੀ ਹਾ ਮੈਂ ਵੀ।
ਮੈਂ ਬੜਾ ਪਿਆਰਾ ਬਣਾਇਆ ਸੀ। ਪਰਸ ਵੀ ਬਣਾਇਆ ਸੀ ਓਨਲਾਈਨ ਮੈਂ ਔਡਰ ਵੀ ਕੀਤਾ ਦਾ ਸੀ, ਹਾਂਜੀ ਕਿਸੇ ਨੇ ਔਡਰ ਕੀਤਾ। ਮੈਨੂੰ ਰੋਜ ਵਾਲਾ ਪਰਸ ਬਣਾ ਦੋ।
ਅੱਛਾ-ਅੱਛਾ ਹਾ ਵੇਖੇ ਆ ਸੀ।
ਤੇ ਉਹ ਮੈਂ ਬਣਾਇਆ ਸੀ। ਹਾ ਅੱਜ ਕੱਲ ਇਹ ਟਰੈਂਡ ਦਾ ਹੀ ਸਾਰਾ ਜਮਾਨਾ ਹੋਈਆ ਸੋਸ਼ਲ ਮੀਡੀਆ ਨੇ ਜਾਦਾ ਹੀ ਕੀਤਾ ਦਾ। ਜੇੜਾ ਖਰਾ ਵੇਖੋ ਸੋਸ਼ਲ ਮੀਡੀਆ ਤੇ ਹਾਂ ਇਹਨਾਂ ਨੂੰ ਪਤਾ ਹੋਏਗਾ ਪਹਿਲੇ ਹਾਂ ਕੇ ਕੇੜਾ ਟ੍ਰੇਡ ਚੱਲ ਰਿਹਾ। ਹੁ। ਉਹੀ ਤਾਂ ਕਹਿ ਰਹੀ ਆ ਸੋਸ਼ਲ ਮੀਡੀਆ ਨਾਲੇ ਸਾਰੀ ਅੱਜਕਲ ਸੋਸ਼ਲ ਮੀਡੀਆ ਯੂਜ ਕਰਦੇ ਨੇ ਸਾਰੇ ਦੇਖਦੇ ਨੇ ਫੇਰ ਉਹ ਕਹਿੰਦੇ ਨੇ ਹਾ ਆਪਾਂ ਵੀ ਐਵੇ ਦਾ ਸੁਵਾਵਾਂਗੇ। ਵਧੀਆ ਦੇਖੋ ਸਾਰਾ ਕੰਮ ਆਨਾ ਚਾਹੀਦਾ ਸਾਨੂੰ। ਘਰ ਦਾ ਵੀ ਆਉਣਾ ਚਾਹੀਦਾ ਹਮ। ਉਹ ਹੀ ਤੇ। ਹਾਂਜੀ ਹੋਰ ਕੁਕਿੰਗ ਵਗੈਰਾ ਕਰ ਲੈਂਦੇ ਤੁਸੀਂ ਵਧੀਆ
ਹਾਂਜੀ-ਹਾਂਜੀ ਮੈਨੂੰ ਸਬਜ਼ੀ ਸੁਵਾਦ ਹੀ ਬਨਾਨੇ ਆ ਐਸੀ ਗੱਲ ਨਹੀਂ ਹੈ। ਸਾਰਿਆਂ ਨੇ ਖਾਧੀ ਕਹਦੇ ਸਵਾਦ ਬਨੀ ਹੈ।
ਅੱਛਾ, ਅੱਛਾ ਉਹ ਕਿਸ ਤਰਾ ਬਣਾਦੇ ਹੋ।
ਮਤਲਬ ਪੁਦੀਨਾ ਮਤਲਬ ਉਹਨੂੰ ਤੋੜ ਕੇ ਛਿਲ-ਛੁਲ ਕੇ ਵਿੱਚ ਪਿਆਜ ਪਾਏ ਅੰਬੀ ਪਾਈ ਇਕ ਗ੍ਰਾਇੰਡ ਕਰ ਕੇ ਹਾਂ ਬਸ ਉਹਨੂੰ ਬਈ ਨਮਕ ਵਗੈਰਾ ਪਾ ਲੋੋ। ਚ ਟੇਸਟੀ ਬਣੀ ਆ ਅੰਬੀ ਪਾ ਕੇ ਬਣਾਈ ਏ ਮੈਂ। ਕਈ ਬਿਨਾਂ ਅੰਬੀ ਤੋਂ ਹੀ ਬਣਾਦੇ ਨੇ ਮੈਂ ਤੇ ਅੰਬੀ ਪਾਨੀ ਆ।
ਅੱਛਾ-ਅੱਛਾ ਨਈ ਥੋੜੀ
ਟੇਸਟ ਅਲੱਗ ਹਾਂ ਟੇਸਟ ਅਲੱਗ ਹੋ ਜਾਂਦਾ ਨਾ ਉਹਦਾ। ਹਮ ਚੰਮ ਦੇਖਾਂਗੇ ਹੁਣ। ਨਾਲ ਆਲੂ ਬਣਾਏ ਦੇ ਨੇ।
ਹਮ ਇੱਕ ਵਾਰ ਨਾ ਆਪਾਂ ਬਣਾਈ ਸੀ ਪੁਦੀਨੇ ਵਾਲੀ ਚਟਨੀ। ਤੇ ਨਾਲ ਆਪਾਂ ਵਾਈਟ ਮੱਖਣ ਨਾਲ ਖਾਈ ਸੀ ਰੋਟ ਦਾਲ ਦੁਲ ਨੀ ਬਣਾਈ ਸੀ ਤੇ ਬੜੀ ਵਧੀਆ ਲੱਗੀ ਸੀ।
ਹੋ ਜੇਗਾ।
ਹਾਂ
ਹੁਣ ਸ਼ਾਮੀ ਮਨਚੂਰਨ ਬਨਾਵਾਗੇ।
ਅੱਛਾ ਮਨਚੂਰੀਅਨ ਵੀ ਬਣਾ ਲੈਂ
ਹਾ ਮਨਚੂਰੀਅਨ ਵੀ ਬਣਾ ਲੈਨੇ ਹਾ।
ਉਹ ਕਿਸ ਤਰ੍ਹਾਂ ਬਣਾਓਗੇ।
ਮਨਚੂ ਮਨਚੂਰੀਅਨ ਵੀ ਸਬਜ਼ੀ ਵਗੈਰਾ ਲਿਆ ਕੇ ਪਹਿਲੇ ਤੇ ਉਹਨੂੰ ਵੀ ਗਰੈਂਡ ਵਗੈਰਾ ਕਰ ਲਾਂਗੀ ਚੋਪਰ ਚ ਕਰ ਲਾਂਗੀ ਬੰਦ ਗੋਭੀ ਹੋ ਗਈ ਪਿਆਜ, ਗਾਜਰ, ਸ਼ਿਮਲਾ ਮਿਰਚ। ਸਾਰਿਆਂ ਨੂੰ ਕਰਕੇ ਫੇਰ ਉਹਦੇ ਮਤਲਬ ਉਨੂੰ ਕੱਠਾ ਕਰਕੇ ਉਹ ਆਰਾ ਰੋਡ ਪਾ ਕੇ ਉਦੇ ਮਤਲਬ ਬੋਲਸ ਬਣਾ ਲਾਗੇ।
ਹਮ- ਹਮ -ਹਮ
ਫੇਰ ਸ਼ਿਮਲਾ ਮਿਰਚ, ਹਰੀ ਮਿਰਚ ਵਗੈਰਾ ਲੰਬੇ- ਲੰਬੇ ਕੱਟ ਕੇ ਫੇਰ ਉਹਨੂੰ ਤੜਕਾ ਲਗਾ ਦਾਂਗੇ ਫੇਰ ਉਹਦੇ ਚ' ਪਾਵਾਂਗੇ ਸਿਰਕਾ, ਵਾਈਟ ਸੋਸ ਗੀਨ ਚੀਲੀ ਹੋਰ ਅਰਰੋੜ ਦਾ
ਹਾਂਜੀ-ਹਾਂਜੀ
ਉਹਦਾ ਲਿਕੁਿਡ ਉਹਦਾ ਬਣਾ ਕੇ ਫਿਰ ਤੜਕਾ ਲਾ ਦਾਂਗੇ ਫਿਰ ਜਿਹੜਾ ਬਾਲ- ਜਿਹੜਾ ਮਨਾਵਾਂਗੇ ਉਸ ਸੋਢ ਦਾਗੇ ਵਿੱਚ ਹਾਂ। ਮੈਂ ਬਾਹਰ- ਬਾਹਰ ਖਾਣ ਨਾਲ ਤਾਂ ਬੱਚੇ ਘਰ ਹੀ ਬਣਾਉਣਗੇ।
ਹਾਂਜੀ। ਬਾਹਰ ਦਾ ਡੇਲੀ ਬੱਚੇ ਕਹਿੰਦੇ ਨੇ ਹੈ ਖਾਣਾ, ਉਹ ਖਾਣਾ ਮੈਂ ਤੇ ਆਪ ਨੀ ਦਿੰਦੀ ਬੱਚਿਆਂ ਨੂੰ।
ਘਰ ਹੀ ਬਣਾ ਦਿੰਦੇ ਹਾਂ, ਬਸ।
ਹੋਰ ਘਰ ਹੀ ਸਹੀ।
ਘਰ ਹੀ ਬਣਾ ਕੇ ਖਵਾ ਦੋ ਬੱਚਿਆਂ ਨੂੰ। ਅੱਜ ਕੱਲ ਦਾ ਮਤਲਬ ਮਤਲਬ ਨਕਲੀ ਸਮਾਨ ਹੈ ਸਾਰਾ ਕੁਛ ਅੱਜ ਕੱਲ ਦਾ।
ਮਿਲਾਵਟਾਂ ਹੀ ਬੜੀਆਂ ਹੋਦੀਆਂ ਨੇ ਅੱਜ ਕਲ ਤੇ। ਹਰੇ ਇੱਕ ਕੈਮੀਕਲ ਇੰਨਾ ਹੈਗਾ ਹੈ। ਕੋਈ ਵੀ ਚੀਜ਼ ਆਪਾਂ ਲਲਾ ਦੁੱਧ ਲੈ ਲਈਏ। ਇੰਨੀ ਮਿਲਾਵਟ ਹੈਗੀ ਹੈ। ਇਹਨਾ। ਪਾ ਕੇ ਦੇ ਦਿੰਦੇ ਨੇ ਹੋਰ ਬਿਲਕੁਲ ਪਤਲਾ ਦੁੱਧ ਹੁੰਦਾ ਹੈ ਇਹਨਾਂ ਦਾ।
ਹਮ। ਅੱਜ ਕੱਲ੍ਹ ਸਭ ਕੁਝ ਨਿਕਲੀ ਹੈਗਾ। ਕੁਛ ਵੀ ਅਸੀਂ ਨੀ ਹੈਗਾ ਅੱਜ ਕੱਲ। ਤਾਂਹੀ ਤੇ ਖੁਰਾਕਾਂ ਮਤਲਬ ਬੱਚਿਆ ਲੱਗਦੀ ਨੀ ਅੱਜ।
ਆਹਾਂ ਪਹਿਲੇ ਦੇ ਜਿਹੜੇ ਇੰਨੇ ਐਕਟਿਵ ਹੈਗੇ ਸੀ ਜੇ।
ਹਾਂ। ਅੱਜ ਕੱਲ੍ਹ ਤਾਂ ਬੱਚੇ ਐਵੇਂ ਹੀ ਨੇ।
ਹਮ, ਅੱਜ ਕੱਲ ਦੇ ਬੱਚੇ ਹਾਂਜੀ -ਹਾਂਜੀ- ਹਾਂਜੀ ਕੁਛ ਹੈ ਬਾਹਰ ਦਾ ਜ਼ਿਆਦਾ ਪ੍ਰੈਫਰ ਕਰਦੇ ਨੇ ਅੱਜ ਕੱਲ੍ਹ ਦੇ ਬੱਚੇ।
ਹਾਂ। ਇਹ ਤੇ ਆ।
ਤੇ ਉਹ ਸਿਹਤ ਇੰਨੀਆਂ ਬਿਮਾਰੀਆਂ ਅੱਜ ਕੱਲ ਹੋਈ ਦੀਆਂ ਨੇ ਸਾਰਿਆਂ ਨੂੰ ਛੋਟੇ- ਛੋਟੇ ਬੱਚਿਆਂ ਨੂੰ ਹੀ। ਡਾਇਬਟੀਜ਼ੇ।
ਹਾਂ, ਛੋਟੇ -ਛੋਟੇ ਬੱਚਿਆਂ ਨੂੰ ਅੱਜ ਕੱਲ ਹੋ ਜਾਂਦਾ ਏ। ਅੱਜ ਕੱਲ੍ਹ ਜਿਵੇਂ ਛੋਟਾ ਬੱਚੇ ਹੁੰਦੇ ਉਹਨੂੰ ਕਹਿੰਦਾ ਦੁੱਧ ਨੀ ਦੇਣਾ। ਨੋਰਮਲ ਦੁੱਧ ਨੀ ਦੇਣਾ। ਮਾ ਦਾ ਦੁੱਧ ਦੇਣਾ ਇਹ ਉਹ ਬਸ। ਪਹਿਲੀ ਗੱਲ ਖੁਰਾਕਾਂ ਹੀ ਐਵੇਂ ਪਿਛਲੀਆਂ। ਪਹਿਲ ਬੋਤਲ ਵੱਲ ਦੁੱਧ ਵਾਂ ਜੀ ਬੱਚਿਆਂ ਨੂੰ ਖਰਾਬ ਕਰਦਾ ਹੈ।
ਹਾਂਜੀ, ਬਾਕੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਹਾਂਜੀ, ਚਲੋ ਓਕੇ ਜੀ, ਸਤਿ ਸ਼੍ਰੀ ਅਕਾਲ। ਓਕੇ। ਕੀ।